ਹ ਹਾਂ, ਸਤਿ ਸ੍ਰੀ ਕਾਲ ਆਵਾਜ-
ਸਤਿ ਸ੍ਰੀ‌ ਕਾਲ, ਹਾਂ ਆ ਰੀ ਏ ਵਾਜ਼। ਹਾਂ, ਹੋਰ ਕੀ ਕਰਦੇ?
ਬਸ ਗਰਮੀ ਬਹੁਤ ਹੋ ਦੀ ਏ ਏਸੀ ਚ ਬੈਠੀ ਦੀ ਆਂ।
ਏ ਸੀ ਚ ਬਹਿ ਜਾਓ ਤੇ ਬਾਹਰ ਨਿਕਲਣ ਦਾ ਦਿਲ ਨ ਕਰਦਾ ਬਿਲਕੁਲ। ਐਂ ਜੇ ਲੱਗਦਾ ਸਿਰ ਪੱਠੇ ਚ ਪੈ ਗਏ ਆ ਕੇ ਬਾਹਰ ਆ ਕੇ। ਤੇ ਰਸੋਈ ਚ ਹੀ ਵ੍ੜਿਆ ਮੈਂ ਏਸੀ ਅੱਗੇ ਬਹਿੰਦੀ ਨੀ ਮੈਂ ਕੂਲਰ ਅਗੇ ਬੈਠ ਬੈਠੀ ਰਹਿੰਣੀ ਹਾਂ ਰਸੋਈ ਚ ਵੜ ਜਾ ਬਾਹਰ ਜਾ ਕਿਧਰ ਜਾ ਕੁੱਛ ਪਤਾ ਨਹੀਂ ਲੱਗਦਾ। ਤੇ ਏਸੀ ਚੋਂ ਬਾਹਰ ਨਿਕਲ ਕਰਕੇ ਤੇ ਐਂਝ ਬੜਾ ਹੀ ਮਤਲਬ ਸੇਕ ਲੱਗਦਾ ਵੇ।
ਹੂੰ। ਆਹ ਓਦਾਂ ਓਦਾਂ ਬਿਨਾਂ ਏੇਸੀ ਤੋਂ ਬਾਹਰ ਜਾਓ ਤੇ ਇੰਨੀ ਉਹ ਗਰਮੀ ਨੀ ਲੱਗਦੀ ਜਿੰਨੀ ਏ ਸੀ ਜੋ ਬਾਹਰ ਜਾਓਦੋਂ ਲੱਗਦੀ ਏ।
ਹਾਂ ਅੱਸੀਂ ਹੁਣ ਆੱਫਿਸ ਚ ਏ ਸੀ ਲਵਾਇਆ ਹੀ ਕੋਈ ਨੀ ਹੋਇਆ। ਉਹ ਕਹਿੰਦੇ ਮੈਂ ਪੰਜ ਮਿੰਟ ਵੈਂ ਬਾਹਰ ਜਾਣਾ ਫੇਰ ਆਣਾ ਮੈਂ। ਜਾਣਾ-ਆਣਾ ਹੋਵੇ ਬਹਿ ਕੇ ਟਿੱਕਣਾ ਤੇ ਹੈ ਨੀ।
ਨਹੀਂ ਫਲੋਰ ਤੇ ਉੱਤੇ ਕੋਈ ਮਕਾਨ ਆੱਫਿਸ ਹੋਵੇ ਉਥੇ ਇੰਨੀ ਗਰਮੀ ਨੀ ਹੁੰਦੀ। ਜਿੰਦੇ ਉੱਪਰ ਵਾਲੇ ਮਕਾਨਾਂ ਚ ਹੁੰਦੀ ਏ।
ਹਾਂ ਗਰਮੀ ਹੈ ਹੀ ਨਹੀਂ ਸਗੋਂ ਸਾਰੇ ਕੋਈ ਆਂਦਾ ਨਾ ਕਹਿੰਦਾ। ਤੁਸੀਂ ਏਸੀ ਨੀ ਲਵਾਯਾ ਦਾ ਤਾਂ ਵੀ ਤੁਹਾਡਾ ਦਫ਼ਤਰ ਇੰਨਾ ਠੰਡਾ
ਹਾਂ ਉਹ ਤੇ ਹੈ ਹੀ ਏ ਪੁਰਾਣੇ ਜਮਾਨੇ ਚ ਅੱ ਵਿੱਚ ਇੱਕ ਲਾ ਦਿੰਦੇ ਸੀ ਤੇ ਉਥੇ ਪਾਣੀ ਪੂਣੀ ਪਾਂਦੇ ਸੀ ਤੇ ਉਸ ਦੀ ਠੰਡੀ ਹਵਾ ਆਂਦੀ ਸੀ।
ਪੈਪ ਲਾ ਦਿੰਦੇ ਸੀ ਨਾ।
ਹਾਂ, ਅਸੀਂ ਹਾਂ ਚਿਕ ਗਿੱਲੀ ਲਦੀ ਸੀ ਤੇ ਪੱਖਿਆਂ ਠੰਡੀ ਵਵਾ ਆਉਂਦੀ ਸੀ। ਹੁਣ ਤਾਂ ਕਿਦੋ ਪੁਰਾਣੇ ਰਿਵਾਜ਼ ਖ਼ਤਮ ਹੋ ਗਏ ਨੇ, ਪਰ ਅੱਗੋਂ ਚੱਲ ਪੈਣਗੇ ਹੁਣ ਜਿੰਨੀਆਂ ਏਸਆ ਚ ਅੱਗਾਂ ਲੱਗਦੀਆਂ ਪਿਆ ਨਾ। ਅਤੇ ਲੋਕੀ ਹੁਣ ਥੋੜਾ ਪੁਰਾਣਾ ਤਰੀਕਾ ਬਣਾਣਗੇ।
ਉਹ ਕਹਿੰਦੇ ਨੇ ਏੇਸੀ ਨੂੰ ਨਾ ਤੁਸੀਂ ਮਤਲਬ ਸੋਲਾਂ, ਸਤਾਰਾਂ, ਅਠਾਰਾਂ ਤੱਕ ਹੋ ਗਿਆ ਨਾ। ਤੇ ਉਹਦੇ ਅੱਗ ਲੱਗਣ ਦਾ ਖ਼ਤਰਾ ਹੁੰਦਾ ਬਈ।
ਆ ਨਹੀਂ-ਨਹੀਂ ਏਸੀ ਹਾਂ ਛੱਬੀ, ਸਤਾਈ ਤੱਕ ਰੱਖੋ ਫਿਰ ਆਟੋ ਤੇ ਰੱਖੋ। ਜਦੋਂ ਵੇਖਿਆ ਕੂਲਿੰਗ ਹੋ ਗਈ, ਉਹ ਕੱਟ ਜਾਏਗਾ ਤੇ ਆਪਣੇ ਆਪ ਜਦੋਂ ਫਿਰ ਟੈਂਪਰੇਚਰ ਜਿਹੜਾ ਗਰਮ ਹੋਏਗਾ ਓਵੀ ਚਲ ਜਾਏਗਾ ਤੇ ਏਸੀ ਦੀ ਸਰਵਿਸ ਕਰਾਣੀ ਬਹੁਤ ਜ਼ਰੂਰੀ ਐ, ਏਸੀ ਸਰਵਿਸ ਕਰਾਣੀ, ਏ ਸੀ ਵੀ ਅੱਛੀ ਕੁਆਲਿਟੀ ਦਾ ਹੋਵੇ। ਅਤੇ ਇਸ ਲਈ ਚੈਕਿੰਗ ਕਰਾ ਕੇ ਉਹਦੀ ਜੋ ਵਾਇਰਿੰਗ ਵਗੈਰਾ ਉਹ ਅੱਛੀ ਹੋਵੇ। ਵਾਇਰਿੰਗ ਹਲਕੀ ਨਾ ਹੋਵੇ ਤੇ ਇਸ ਕਰਕੇ ਨਾ ਇਸ ਗੱਲ ਗਮੀਆਂ ਦੀ ਬੜੀ ਮੁਸ਼ਕਲ ਬਹੁਤ ਮੁਸ਼ਕਿਲ
ਦਿਲ ਨੀ ਕਰਦਾ।
ਹਾਂ ਅਤੇ ਕਿਚਨ ਚ ਰੋਟੀ ਪਕਾਣੀ ਤਾਂ ਬਹੁਤ ਮੁਸ਼ਕਿਲ ਐ।
ਹਾਂ ਅਜੇ ਤੇ ਸ਼ੁਕਰ ਥੋੜੇ ਥੋੜ੍ਹੇ ਰੋਟੀਆਂ ਬਣਾਣੀਆਂ।
ਹਾਂ-ਹਾਂ-ਹਾਂ, ਪਹਿਲੇ ਜਮਾਨ ਫੇਰ ਉਹ ਗੈਸ ਗੈਸ ਨ ਸੀ ਹੁੰਦੀ ਉਹਦੇ ਚੁੱਲ੍ਹੇ ਚ ਅੱਗ ਬਾਲ ਰੋਟੀ ਪਕਾਣੀ ਉਹ ਅੱਗ ਦਾ ਸੇਕ ਵੱਖਰਾ ਆਣਾ ਤੇ ਪਹਿਲੇ ਜਮਾਨੇ ਚ ਜਨਾਨੀਆਂ ਨੇ ਘੁੰਡ ਕੱਢ ਕੇ ਰੋਟੀ ਪਕਾਣੀ।
ਆਹ ਕੁੰਡ ਕੱਢ ਕੇ ਬਣਾਣੀ ਰੋਟੀ, ਉੱਤੋਂ ਪਸੀਨਾ ਚੋਣਾ।
ਉੱਥੋਂ ਪਸੀਨਾ ਚੋਣਾ, ਕਈ ਲੋਕਾਂ ਨੇ ਵੇਖਿਆ ਵੇ। ਬ ਨੂੰਹ ਨੇ ਰੋਟੀ ਪਕਾਉਣੀ ਕੁੰਡ ਕੱਢ ਕੇ ਤੇ ਸੋਹਰਿਆਂ ਦੇ ਨਾਲ ਲੱਕੜਾ ਲਾਦਾ ਰਹਿਣਾ। ਹੈਂ ਵਿੱਚ ਅੱਗ ਬਾਲਦਾ ਰੇਣਾ ਤੇ ਉਹ ਸੋਹਰਾ ਵੀ ਆਪਣੀ ਜਗ੍ਹਾ ਸਹੀ ਐ, ਅੱਗ ਕੇ ਨਾ ਬੁੱਝ ਜਾਵੇ, ਨੂੰਹ ਆਪਣੀ ਜਗ੍ਹਾ ਸਹੀ ਐ। ਤੇ ਹੁਣ ਕੁੰਡ ਕਡ ਖਤਮ ਹੋ ਗਏ, ਹੁਣ ਉਹ ਚੀਜ਼ਾਂ ਰਹੀਆਂ ਹੀ ਨੀ।
ਪਰ ਉਹਨਾਂ ਦਿਨਾਂ ਚ ਨਾ ਕੱਪੜੇ ਜਿਹੜੇ ਸੀ ਸੁੱਚੇ ਹੀ ਪਾਦੇ ਸਾਂ। ਸੀਂ ਉਦੋਂ ਕੋਟਣ ਦੇ ਕੱਪੜੇ ਕਿੱਥੇ ਜਿਹੜੇ ਦਾਜ ਵਰੀ ਚ ਕੱਪੜੇ ਹੁੰਦੇ ਸਾਨੂੰ ਸੁੱਚੇ ਉਹੀ ਉਹ ਕੱਪੜੇ ਪਾਣੇ
ਸਰਦੀ 'ਚ ਵੀ ਸਰਦੀ 'ਚ ਵੀ ਉਹ ਰੇਸ਼ਮੀ ਪਾਣੇ ਅਤੇ ਗਰਮੀ ਚ ਵੀ ਰੇਸ਼ਮੀ ਪਾਣੇ
ਉੱਚੇ ਲੰਗਾਇਆ ਵੇ, ਹੁਣ ਤੇ ਕੱਪੜਾ ਤੇ ਖਾਂਦਾ ਵੀ ਵੇਖਣ ਤੇ ਦਿਲ ਨੀ ਕਰਦਾ ਸੁੱਚਾ ਕੱਪੜਾ।
ਹਮ, ਉਸ ਟਾਈਮ ਪੋਲਿਊਸ਼ਨ ਨਹੀਂ ਸੀ ਇੰਨਾ ਹੈਗਾ, ਇੰਨੀਆਂ ਗੱਡੀਆਂ ਨਹੀਂ ਸੀ ਚੱਲਦੀਆਂ। ਤੇ ਇਨੇ ਏਸੀ ਨਹੀਂ ਸੀ ਚੱਲਦੇ, ਇਨੇ ਏਸੀ ਵਾ ਗਰਮ ਹਵਾ ਨਹੀਂ ਸੀ ਸੁਟਦੇ।
ਏਸੀ ਤਾਂ ਹੈ ਕਦੇ ਏਸੀ ਨੀ ਸੀ ਹੈਗੀ, ਉਦੋਂ ਤੇ ਨਾ ਹੀ ਹੈ, ਕਾਰਾਂ ਕੂਰਾ ਸੀ ਜਿਹੜਾ ਪੈਟਰੋਲ ਛੱਡਣਾ, ਸਕੂਟਰਾਂ ਵੀ ਕੋਈ ਨੀ ਸੀ ਸਾਰੇ ਸ਼ਹਿਰ ਚ ਟਾਂਗਾ ਤੇ ਇੱਕ ਸੈਕਲ ਹੁੰਦੀ ਸੀ। ਤੇ ਸਾਰੇ ਸ਼ਹਿਰ ਚ ਇੱਕ ਦੋ ਕਾਰਾਂ ਹੀ ਕਦੇ ਵੇਖੀ ਦੀਆਂ ਸਨ।
ਹਮ, ਤੇ ਲੋਕੀ ਛੱਤਾਂ ਦੇ ਛੱਤਾਂ ਦੇ ਸੌਂਦੇ ਸੀ ਛੱਤਾਂ ਤੇ।
ਕਿੰਨਾ ਮਜ਼ਾ ਆਦਾ ਛੱਤਾ ਤੇ ਸੋਣ ਤੇ ਸਾਰਿਆਂ ਨੇ ਸੋਹਣਾ ਆਂਢੀਆਂ ਹਾਂ।
ਬਿਸਤਰੇ ਚੁੱਕੇ ਹੋਣੇ।
ਬਿਸਤਰੇ ਤੇ ਸਟ ਦੇ ਨੇ ਨਾ ਕੋਠੇ ਤੋਂ ਥੱਲੇ।
ਹਾਂ ਨਹੀਂ-ਨਹੀਂ, ਜਿਦਾਂ ਲੋਕਾਂ ਦੇ ਜਿਹਨਾਂ ਲੋਕਾਂ ਨਾਲ ਬਰਾਂਡੇ ਹੁੰਦੇ ਸੀ, ਉਹ ਬਰਾਂਡੇ ਹੀ ਲੇਟ ਜਾਂਦੇ ਸੀ।
ਹਾਂ।
ਬਰਾਂਡੇ ਚ ਪੱਖਾ ਚਲਾ ਕੇ ਮੀਂਹ ਦਾ ਨਜਾਰਾ ਵੀ ਵੇਖੋ। ਠੰਡੀ ਹਵਾ ਵੀ ਆਵੇ ਤੇ ਹੁਣ ਕਿਆ ਪਹਿਲੀਆਂ ਗੱਲਾਂ ਨਹੀ ਰਹੀਆਂ। ਤੇ ਚਲੋ ਹੁਣ ਬ ਗਰਮੀਆਂ ਹਟਣਗੀਆਂ ਤੇ ਬਰਸਾਤਾਂ ਆਣਗੀਆਂ।
ਹਾਂ ਜੇ ਬਰਸਾਤਾਂ ਦੇ ਵਿੱਚ ਵੀ ਪਤਾ ਜੇ ਬਰਸਾਤ ਆਉਦੀ ਆ, ਉਸ ਤੋਂ ਬਾਅਦ ਬਿਲਕੁਲ ਗੁੰਮਾ ਗੁੰਮਾ ਜਿਹਾ ਹੋ ਜਾਂਦਾ ਐ ਜਿਹਾ ਲੱਗਦਾ ਜਿਸ ਸ ਬੰਦਾ ਕੋ। ਗਰਮ ਬਰਦਾਸ਼ ਹੀ ਨਹੀਂ ਹੁੰਦਾ ਗੁੰਮਾ ਹੋ ਜਾਂਦਾ।
ਹਵਾ ਨਿਕਲਦੀ ਹੈ ਮਿੱਟੀ ਚੋਂ।
ਬਰਸਾਤ ਦਾ ਮੌਸਮ ਫਿਰ ਜ਼ਿਆਦਾ ਗੰਦਾ ਲੱਗਦਾ ਏ।
ਹਮ ਜਾ ਬਰਸਾਤ ਖੁਲ ਕੇ ਆਵੇ ਖੁਲ ਕੇ ਆਵੇ।
ਤੇ ਅਜ ਬਰਸਾਤ ਆ ਕੇ ਜਿਹੜੀ ਚਲੀ ਜਾਂਦੀ ਹੈ ਫਿਰ ਬਿਲਕੁਲ ਗੁੰਮਾ ਹੋ ਜਾਂਦਾ।
ਹਮ ਆਹ ਤੇ ਮੌਸਮ ਨੇ ਜਿਹੜਾ ਵੀ ਮੌਸਮ। ਸਮੇਂ ਉਹਦਾ ਆਪਣਾ ਅਲੱਗ ਹੀ ਨਜਾਰਾ ਹੈ ਅਲੱਗ ਹੀ ਨਜਾਰਾ ਹੈ। ਫ਼ੇਰ ਬਰਸਾਤਾਂ ਚ ਤੁਸੀਂ ਪਹਾੜੀ ਪਾਸੇ ਨ ਜਾਓ।
ਹਾਂ।
ਬਿਲਕੁਲ ਨਾ ਜਾਓ ਤੁਹਾਨੂੰ ਉੱਥੇ ਕਿਤੇ ਬਰਸਾਤਾਂ ਨਾਲ ਪਹਾੜ ਡਿੱਗਦੇ ਪਏ ਨੇ। ਕਿਤੇ ਕੁਛ ਕਿਤੇ ਨਦੀਆਂ ਪਾਣੀ ਚੜ ਗਿਆ ਹੀ। ਹਮ ਤੇ ਇਹੋ ਜਿਹੀਆਂ ਖ਼ਬਰਾਂ ਵੀ ਬੜੀਆਂ ਸੁਣਨ ਨੂੰ ਮਿਲਦੀਆਂ ਨੇ।
ਹਾਂ ਥੋੜਾ ਕੁਛ ਵ ਸੀ ਜਦੋਂ ਪਾਣੀ ਆਇਆ ਸੀ। ਸੀ ਇਧਰ ਅਮਰਨਾਥ ਇੱਧਰ ਹੇਮਕੁੰਟ ਸਾਹਿਬ ਪਾਣੀ ਇੰਨਾ ਆਇਆ ਸੀ।
ਹਮ ਹਮ ਕਿੰਨੀ ਦੁਨੀਆਂ ਦੀ ਉੱਡ ਗਈ ਸੀ ਪਤਾ ਹੁਣ ਤੱਕ ਪਤਾ ਨੀ ਲੱਗਾ। ਲੋਕੀ ਕਿੱਥੇ ਗਏ ਨੇ ਕਿੱਥੇ ਨੀ।
ਹਾਂ ਪਤਾ ਲੱਗਾ ਕਈ ਇੰਟਰ ਵਯੂ ਆਉਂਦੇ ਵੀ ਸੀ ਨਾ ਤੇ। ਕਈ ਜਨਾਨੀਆਂ ਕਹਿੰਦੇ ਸੀ ਅਸੀਂ ਸੱਤ ਪੁਸ਼ਟਾਂ ਨੂੰ ਮਨਾ ਕਰ ਦੇਵਾਂਗੇ ਅੱਜ ਤੋਂ ਬਾਅਦ ਤੁਸੀਂ ਇਸ ਪਾਸੇ ਨਹੀਂ ਜਾਣਾ।
ਹਮ ਹਮ। ਹਾਂ ਪਰ ਨਹੀ ਲੋਕੀ ਕਹਿੰਦੇ ਨੇ ਆਉਣ ਲਈ। ਜਿਹੜੀ ਹੈ ਉਹ ਫੇਰ ਬੱਚੇ ਨਹੀਂ ਮੰਨਦੇ।
ਨਹੀਂ ਮੰਨਦੇ।
ਉਧਰ ਦਾ ਨਜ਼ਾਰਾ ਵੇਖ ਕੇ ਉਹਨਾ ਨੂੰ ਫਿਰ ਜੀਅ ਕਰਦਾ ਅ ਜੇ ਸਰਦੀ ਆਉਂਦੀ ਹੈ। ਅਤੇ ਸਰਦੀ ਆਪਣਾ ਰੂਪ ਵਿਖਾਂਦੀ ਹੈ ਫਿਰ।
ਐਦਕੀ ਸਰਦੀ ਬੜੀ ਪਈ ਹੈ।
ਹਾਂ ਹਮ ਸਰਦੀਆਂ ਚ ਜਦੋਂ ਹਾਂ ਧੁੱਪ ਨੀ ਆਉਂਦੀ। ਕਿੰਨਾ ਕੋਈ ਹੀਟਰ ਲਾ ਕੇ ਪਵੇ ਕੋਈ ਕਿੰਦਾ ਪਰ ਸਰਦੀ ਫੇਰ ਵੀ ਅੱਛੀ ਹੈ ਗਰਮੀ ਨਾਲੋਂ। ਸਰਦੀ ਫੇਰ ਵੀ ਅੱਛੀ ਆ ਹਾਂ ਦੋ ਕੱਪੜੇ ਹੋਰ ਫਾਲਤੂ ਪਾ ਲਵੋ। ਬੜੇ ਜਰਾਬਾਂ ਤੇ ਪਾ ਲਏਗਾ ਤੇ। ਗਰਮੀ ਚ ਆਦਮੀ ਕੀ ਕਰੇ ਬਿਲਕੁਲ ਪਤਲੇ ਸੂਟ ਪਾਏ ਹੁੰਦੇ ਨੇ ਉਹ ਵੀ ਖਾਂਦੇ ਨੇ। ਉਹ ਵੀ ਇਜ ਲੱਗਦਾ ਜਿਵੇਂ ਅੱਗ ਚ ਬੈਠੇ ਦੇ ਆ। ਬਿਨਾਂ ਇਸ ਹਾਂ ਉਹਹੀ ਸਰਦੀਆਂ ਦਾ ਮੌਸਮ ਜਿਹੜਾ ਆਪਣਾ ਉਹਦਾ ਆਪਣਾ ਹੀ ਰੂਪ ਹੈ। ਪਹਿਲੇ ਜਮਾਨੇ ਲੋਕਾਂ ਸਰਦੀਆਂ ਰਜਾਈਆ ਲੈਣੀਆਂ। ਹਮ ਹਾਂ ਤੇ ਹੁਣ ਉਹਦਾ। ਰਜਾਈ ਤਾਂ ਚੱਲਣ ਨਹੀਂ ਰਿਹਾ।
ਹਾਂ ਜਿਹਨਾਂ ਕੋਲ ਹੈ। ਵਰਤਦਾ ਹੀ ਨੇ ਫੇਰ ਵੀਰੱਖੀਆਂ ਰਜਾਈਆਂ ਰਜਾਈ। ਤੋਂ ਬਗੈਰ ਕਈ ਵਾਰੀ ਠੰਡ ਨਹੀਂ ਰੁਕਦੀ। ਜ਼ਿਆਦਾ ਸਰਦੀ ਪਵੇ ਨਾ ਤੇ ਕੱਪਲ, ਕੁੰਬਲ ਵਿੱਚ ਨ ਠੰਡ ਨਹੀ ਰੁਕਦੀ।
ਪਹਿਲੇ ਮੁਕਾਨ ਹੁੰਦੇ ਸੀ ਉਹਦੇ ਪੇਟੀਆਂ ਹੁੰਦੀਆਂ ਸੀ ਸਟੋਰ ਹੁੰਦੇ ਸੀ ਰਜਾਈ ਤੈ ਲਾਈ। ਸਟੋਰ ਚ ਰੱਖ ਦਿੱਤੀ ਹਮ ਹੁਣ ਉਹ ਚੀਜ਼ ਦੀ ਕਮੀ ਹੈ ਜਿਸਦੇ ਕਰਕੇ ਰਜਾਾਈਆਂ। ਦਿਨ ਵੇਲੇ ਆਦਮੀ ਕਿੱਥੇ ਸੰਭਾਲੇ ਤੇ ਇਸ ਇਸ। ਇਸ ਕਰਕੇ ਫਿਰ ਰਜਾਈਆਂ ਲੈਣ ਨੂੰ ਲੋਕ ਅਵਾਇਡ ਹੀ ਕਰਦੇ ਨੇ। ਅੱਜ, ਕੱਲ੍ਹ ਰਜਾਈਆਂ ਦੀ ਜਗਹਾ ਸੋਹਣੇ, ਸੋਹਣੇ ਕੰਬਲ ਚੱਲ ਪਏ ਨੇ।
ਪਹਿਲੋਂ ਮਕਾਨ ਕੱਚੇ ਹੁੰਦੇ ਸੀ ਨਾ ਕੱਚੀਆਂ ਛੱਤਾਂ ਹੋਣੀਆਂ। ਥੱਲੇ ਪੋਚੇ ਦਾ ਫਰਸ਼ ਪਾਉਣਾ ਉਹ ਗਰਮੀਆਂ ਚ ਠੰਡੇ ਹੁੰਦੇ ਸੀ ਤੇ ਸਰਦੀਆਂ ਚ ਨਿੱਘੇ ਹੁੰਦੇ ਸੀ ਉਹ। ਮਕਾਨ।
ਹਾਂ, ਹਾਂ ਉਹ ਤੇ ਹੈ ਹੀ ਪਰ ਉਹ ਕੰਮ ਕਿੰਨਾ, ਉਹ ਕੰਮ ਕਿੰਨਾ ਸੀ। ਤੂੰ ਗੋਹੇ ਦਾ ਪੋਚਾ ਲਾਓਗੇ ਤੂੰ ਡਿੱਗੇ ਕੋਈ ਤੂੰ ਪਤਾ। ਉਹ ਬਹੁਤ ਮੁਸ਼ਕਿਲ ਸੀ। ਉਹ ਲਾਈਫ ਬੜੀ ਟੱਫ ਸੀ।
ਹਾਂ।
ਉਸ ਟਾਈਮ ਲਾਈਫ ਬਹੁਤ ਟਫ ਸੀ। ਪਰ ਜਦ ਜੋ ਟਾਈਮ ਹੁੰਦਾ ਲੋਕੀ ਉਸ ਟਾਈਮ ਨੂੰ ਬੜਾ ਇੰਜੋਏ ਨਾਲ ਬਿਉਂਦੇ ਨੇ ਉਹਨਾਂ ਨੂੰ ਨਹੀਂ ਲੱਗਦਾ ਕਿ ਟੱਫਏ।
ਸਾਨੂੰ ਹੁਣ ਸੋਚ ਕੇ ਲੱਗਦਾ। ਕਿ ਉਹ ਟਾਈਮ ਕਿੰਨਾ ਮੁਸ਼ਕਿਲ ਸੀ।
ਤੇ ਉਦੋਂ ਕੱਪੜੇ ਧੋਂਦੀਆਂ ਸੀ ਛੋਟ ਮਾਰ- ਮਾਰ ਕੇ ਕੱਪੜੇ ਧੋਣੇ। ਤੇ ਫੈਮਲੀਆਂ ਕਿੰਨੀਆਂ ਵੱਡੀਆਂ ਹੁੰਦੀਆਂ ਸੀ ਦੱਸ -ਦੱਸ, ਬਾਰਾਂ-ਬਾਰਾਂ
ਹਾਂ, ਕੱਪੜੇ ਨਿਚੋੜਨੇ ਫੇਰ ਸੁੱਕਣੇ ਪਾਣ ਜਾਣਾ ਤੇ ਹੁਣ ਤੇ ਓਨੀਆਂ ਸੁੱਖ ਸੁਵਿਧਾ ਬਣ ਗਈਆਂ ਵਾਸ਼ਿੰਗ ਮਸ਼ੀਨਾਂ ਆ ਗਈਆਂ ਨੇ।
ਫੇਰ ਉਹਨਾਂ ਨੇ ਤਿੰਨੋ ਟਾਈਮ ਤਾਜ਼ਾ ਸਮਾਨ ਬਣਾਉਣਾ ਤਿੰਨੋ ਟਾਈਮ ਤਾਜ਼ਾ ਆਟਾ ਤੇ ਬਿਮਾਰ ਵੀ ਕੋਈ ਨੀ ਸੀ ਹੁੰਦਾ।
ਬਹਿਣ ਦਾ ਕੰਮ ਹੀ ਖਤਮ ਹੋ ਗਿਆ ਵੇ। ਇਸੇ ਕਰਕੇ ਲੋਕਾਂ ਨੂੰ ਗੋਡਿਆਂ ਦੇ ਦਿੱਕਤਾਂ ਚੱਲ ਪਈਆਂ ਨੇ। ਬਹਿਣ ਦਾ ਕੰਮ ਹੀ ਨੀਚੇ ਕੋਈ ਬਹਿਣ ਦਾ ਕੰਮ ਹੀ ਰਿਹਾ।
ਰਿਹਾ ਇਨੀ ਸਾਰੀ ਦਿਹਾੜੀ ਖਲੋਤਿਆਂ ਹੀ ਲੰਘ ਜਾਂਦੀ ਏ।
ਗੋਡਾ ਮੁੜੇਗਾ ਨਹੀਂ। ਤੇ ਉਹ ਤੇ ਮੁੜਨਾ ਭੁੱਲ ਜਾਏਗਾ, ਉਹ ਤੇ ਭੁੱਲ ਜਾਏਗਾ ਮੁੜਨਾ, ਹਾਂ। ਪੁੰਜੇ ਚੌਕੜੀ ਮਾਰ ਕੇ ਬਿਹਨ ਦਾ ਕੰਮ ਨਹੀਂ ਰਿਹਾ ਅਤੇ ਗੁਰਦੁਆਰਿਆਂ ਵਿੱਚ ਵੀ ਇਹਨਾਂ ਨੇ ਪਿੱਛੇ ਕੁੁੱਸਿਆਂ ਲਾਣ ਚਾਲੂ ਕਰ ਦਿੱਤੀਆਂ ਜਿਹੜਾ ਬਿਮਾਰ ਨੇ ਬਹਿਣ, ਚੰਗੇ ਭਲੀ ਲੋਕੀ ਉੱਤੇ ਬਹਿਣ ਲੱਗ ਪਏ ਨੇ।
ਹਾਂ, ਚੰਗੇ ਪਾਜੇ ਬਹਿ ਜਾਂਦੇ ਨੇ। ਲੰਗਰ ਹਾਲ ਦੇ ਵਿੱਚ ਹੀ ਕੁਰਸੀਆਂ ਲਾਈਆਂ ਹੁੰਦੀਆਂ ਨੇ ਉਹ ਨੇ ਤੇ ਮੇਜ ਲੱਗੇ ਹੁੰਦੇ ਨੇ ਅੱਗੇ, ਹਾਂ। ਤੇ ਬੱਸ ਵਧੀਆ ਸੀ ਟੈਮ ਬਹੁਤ ਵਧੀਆ ਸੀ ਟੈਮ ਓ
ਟਾਈਮ ਵਧੀਆ ਸੀ, ਆਹੋ! ਟਾਈਮ ਮੁੜ ਕੇ ਥੋੜ੍ਹਾ ਆਣਾ। ਹਮ
ਤੇ ਹਰ ਕਿਸਛ
ਉਹ ਚੀਜ਼ ਨਹੀ ਹੈਗੀ ਹੁਣ ਇੱਕ ਫੈਮਲੀ ਦੇ ਚਾਰ ਬੰਦੇ ਹੋਣਗੇ। ਆਪਸ ਚ ਗੱਲ ਹੀ ਨਹੀ ਕਰਦੇ।
ਹਾਂ, ਮੋਬਾਇਲਾ ਨਾਲ ਲੱਗੇ ਰਹਿੰਦੇ ਨੇ।
ਮੋਬਾਈਲਾਂ ਨਾਲ
ਪਤਾ ਹੀ ਨਹੀਂ ਦਾਂ ਅੰਦਰ ਕੋਈ ਬੈਠਾ ਨੀ ਬੈਠਾ ਅੱਗੇ ਫੈਮਲੀਆਂ ਬਹਿੰਦੀਆਂ ਸੀ ਰੋਟੀ ਖਾਣੀ
ਹਮ! ਹਾਂ ਫਸਦਾ ਖਾਣੀ -ਖਾਣ ਦਾ ਸਵਾਦ ਵੀ ਆਉਣਾ। ਹੁ ਜਿੰਨਾ ਸੋਹਣੀ ਥਾਲੀ ਰੋਟੀ ਪਾਈ ਹੋਣੀ ਹੁਣ ਡੋਂਗੇ ਰੱਖ ਦਿੰਦੇ ਨੇ ਕੋਈ ਸ਼ਰਮ ਦੇ ਮਾਰੇ ਕੋਈ ਆਵੇ ਉਹਨੂੰ ਆਪ ਚੀਜ਼ ਪਾ ਕੇ ਦਿਓ।
ਹਾਂ।
ਆਪਣੇ ਹੱਥੀਂ ਕੋਈ ਪਾਉਂਦਾ ਨੀ। ਬੜਾ ਚੀਜ਼ ਹੁਣ ਚੇਂਜ ਹੋ ਗਈ ਹੈ ਤੇ ਹਾਂ। ਹਰ ਚੀਜ਼ ਚੇਂਜ ਹੋ ਗਈ ਹੈ। ਹਾਂ- ਹਾਂ ਸਭ ਕੁਛ ਚੇਂਜ ਹੋ ਗਿਆ ਵੇ। ਹਾਂ, ਅਰੇ ਮੌਸਮ ਜਿਹੜਾ ਵੀ ਏ ਸਰਦੀਆਂ ਜਿਹੜੀਆਂ ਨੇ ਆਪਣੀ ਜਗ੍ਹਾ ਚੰਗੀਆਂ ਲੱਗਦੀਆਂ। ਧੁੱਪੇ ਬੈਠੋ ਹਾਂ ਸਦੀਆਂ ਦੇ। ਫਰੂਟ ਜਿਹੜੇ ਨੇ ਧੁੱਪੇ ਬਹਿ ਕੇ ਖਾਓ, ਗਰਮੀਆਂ ਦੇ ਗਰਮੀਆਂ 'ਚ ਖਾਓ। ਤੇ ਸਰਦੀਆਂ ਚ ਪਾਰਕਾਂ ਚ ਬੈਠੋ, ਛੱਤਾਂ ਤੇ ਬੈਠੋ, ਧੁੱਪੇ ਬੈਠੋ। ਤੇ ਉਹ ਅੱਜ- ਕਲ ਜਿਹੜੇ ਫਲੈਟ ਧੱਟਾਂ ਦਾ ਸਿਸਟਮ ਚੱਲ ਪਿਆ ਅਤੇ ਧੁੱਪਾਂ ਵੀ ਖਤਮ ਹੋ ਗਈਆਂ ਨੇ, ਹਾਂ -ਹਾਂ।
ਹੋ ਗਈਆਂ ਨੇ, ਅੰਦਰ ਏਸੀਆਂ ਕੇ ਬੈਠੇ ਰਹੋ। ਚਲੋ ਠੀਕ ਏ।
ਹਾਂ, ਗਦੀ ਰਹਿੰਦੀ।